ਹੈਲੋ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ
ਵਧੀਆਂ ਤੁਸੀਂ ਦੱਸੋਂ ਕੀ ਹਾਲ ਚਾਲ ਤੁਹਾਡਾ।
ਬਸ ਸਭ ਠੀਕ ਠਾਕ ਏਂ ਵਧੀਆਂ ਹੈਂ। ਔਰ ਕੀ ਚੱਲ ਰਿਹਾਂ ਏਂ।
ਬਸ ਕੰਮ ਹੋ ਰਿਹਾਂ ਸੀ ਘਰ‌ ਦਾ। ਉਹੀ ਰਹਿ ਰੈਗੂਲਰ ਕੱਪੜੇ ਧੋਵੋ। ਇਹ ਕੰਮ ਕਰੋਂ। ਨਹੀਂ ਅੱਜ਼ ਕੰਮ ਨੀਂ ਨਿੱਪਟਿਆ ਹਲੇ ਚੱਲ ਰਿਹਾਂ। ਕੱਪੜੇ ਵੱਪੜੇ ਧੋਣੇ। ਸਕੂਲ ਖੁੱਲ ਗਏ ਨਾ ਹੁਣ ਤੇ ਹੁਣ ਤੇ ਰੋਜ਼ ਹੀ। ਹਾਂਜੀ। ਅੱਜ ਉੱਥੇ ਕਰਨੇਂ।
ਵੀ ਨਾ ਅੱਜ ਬੱਚੇ ਵੀ ਘਰ ਨੇਂ।
ਹਾਂ ਤੇ ਹੁਣ ਸਕੂਲ ਹੈਂ। ਹੁਣ ਤੇ ਰੋਜ਼ ਹੀ ਲੱਗੇਂ ਆ ਕੱਪੜੇ ਧੋ ਇਹ ਸਭ। ਪਹਿਲੇ ਹੁੰਦਾਂ ਸੀ ਨਹੀਂ ਕਰਨਾਂ ਪੈਂਦਾਂ। ਪਰ ਹੁਣ ਰੋਜ਼ ਹੀ ਕਰਨਾਂ ਪਏਗਾ।
ਹਾਂ ਸਹੀ ਗੱਲ਼ ਏਂਨਾ ਚਿਰ ਇਹਨਾਂ ਦੇ ਕੰਮ ਨੀਂ ਮੁੱਕਦੇ ਮੁੱਕਦੇ। ਕੰਮ
ਉਹ ਸਕੂਲ ਦੇ ਤੇ ਰੋਜ਼ ਹੀ ਧੋਣੇ ਪੈਂਦੇ ਨੇਂ। ਉਹ ਆਏਂਗੀ ਤੇ ਫ਼ਿਰ।
ਬੱਚੇ ਆਣ ਬੱਚਿਆਂ ਨਾਲ ਲੱਗੇਂ ਰਹੋਂ। ਖਵਾਓ ਪਿਆਓ ਬਸ ਉਹਨਾਂ ਦੀ ਪੜ੍ਹਾਈ ਯੇ ਵੋ।
ਹਲੇ ਬੋਲ ਬੋਲ ਕੇ ਪੜ੍ਹਨ ਲਈ ਬਿਠਾਇਆ ਕਿ ਬਹਿ ਜਾਓ।
ਉਹ ਸਭ ਬੱਚਿਆਂ ਦਾ ਉਹੀ ਹਾਲ ਏਂ। ਆਪਣੇਂ ਆਪ ਬੱਚੇ ਕਿੱਥੇ ਬੈਠਦੇ ਨੇਂ। ਇਹਨਾਂ ਦੇ ਪਿੱਛੇ ਲੱਗਣਾਂ ਪੈਂਦਾਂ ਕਿ ਚਲੋਂ ਬਾਈ ਪੜ੍ਹੋਂ।
ਹਾਂ ਪੇਪਰ ਸ਼ੁਰੂ ਨੇਂ ਅਗਲੇ ਹਫ਼ਤੇ ਤੋਂ। ਹੂੰ
ਜੀ ਬਸ ਅਇਓ ਪੇਪ ਜਿਵੇਂ ਖੁੱਲ ਜੇ ਬਸ ਹੋ ਗਿਆਂ।
ਬਸ ਉਹੀ ਹੈਂ ਸਕੂਲ ਖੁੱਲ੍ਹਿਆ ਹੈਂ। ਛੁੱਟੀਆਂ ਬਾਅਦ ਹੁਣ ਇਗਜ਼ਾਮ ਹੈਗੇ ਨੇ। ਉਹੀ ਤਾਂ ਮੈਂ।
ਹੁਣ ਉਹੀ ਚੱਲੇਂਗਾ ਸਭ ਕਦੀਂ ਟੈਂਸ਼ਟ ਨੇਂ। ਕਦੀ ਪੇਪਰ ਨੇਂ।
ਪੂਰਾਂ ਹਫ਼ਤਾ ਪੇਪਰ ਚੱਲਣਗੇ। ਹੁਣ ਬਿਜੀ ਪੂਰਾ ਹਫ਼ਤਾ ਚੱਲੇਂਗਾ। ਤੇ ਉਹ ਖ਼ਤਮ ਹੋਣਗੇ। ਅਗਲੇ ਹਫ਼ਤੇ ਅਗਲੇ ਮਹੀਨੇਂ ਫ਼ਿਰ ਇਹੀ ਚੱਲੇਂਗਾ।
ਸਹੀ ਗੱਲ਼ ਏਂ। ਬਸ ਹੁਣ ਇਹੀ ਸਭ ਚੱਲਦਾ ਰਹੇਂਗਾ।
ਹਾਂ ਇਹਨਾਂ ਦੇ ਯੂਟੀ ਟੇ ਤੇ ਟਾਈਪ ਹੁੰਦੇ ਨੇਂ। ਤੁਹਾਡੇ ਬੱਚਿਆਂ ਦੇ ਵੀ ਐਵੇਂ ਹੁੰਦੇ ਨੇਂ।
ਹਾਂ, ਹਾਂ, ਹਾਂ, ਹਾਂ। ਸਾਡੇ ਵੀ ਇ ਰਹਿੰਦਾ ਵੀਕਲੀਕਲੀ ਟੈਸਟ ਹੁੰਦੇ ਨੇ ਸਰਪ੍ਰ ਟੈਸਟ ਹੁੰਦੇ ਨੇ। ਉਹ ਐਡ ਵੀ ਹੁੰਦੇ ਨੇ ਮਾਰਕਸ ਵਗੈਰਾ।
ਹਾਂ ਮਾਰਕਸ ਨਹੀਂ ਮਾਰਕਸ ਮਿਲਦੇ ਨੇ ਫਰੇ ਪ੍ਰੋਪਰ ਉਹਨਾਂ ਦੇ ਫਾਈਨਸ ਖਦੇ ਨੇ ਉਦੇ
ਤੇ ਬੱਚੇ ਟਿਊਸ਼ਨ ਜਾਂਦੇ ਨੇ ਤੁਹਾਡੇ?
ਹਾਂ ਨਹੀਂ ਮੈਂ ਤੇ ਮੈਂ ਹੀ ਪੜ੍ਹਾ ਰਹੀ ਹਾਂ ਹਲੇ ਤੇ।
ਚੰਗਾ ਨਾ।
ਮੈਂ ਕਰ ਹੀ ਹਉਦੀ ਹਾਂ ਤੇ ਜਦ ਮੈਂ ਜੋਬ ਚ ਹਾਂ ਜਦ ਮੈਂ ਜੋਬ ਕਰਦੇ ਸੀਤਾ ਜਾਂਦੇ ਸੀ ਕਿਥੇ ਟਾਈਮ ਨੀ ਮਿਲਦਾ ਨਾ ਜੋਬ ਕਰਨਾ ਤੇ ਨਾ ਹੀ ਪੜ੍ਹਾ ਸਕਦੇ ਨਾਲੇ ਘਰ ਆਓ ਪਰ ਆ ਕੇ ਆਉਂਦੇ ਸੀ ਬੱਚੇ ਸੋ
ਟਿਊਸ਼ਨ ਕਿਉਂਕਿ ਸਾਡੀ ਇੰਨੀ ਜ਼ਿਆਦਾ ਸੋਸ਼ਲ ਲਾਈਫ ਕਦੀ ਕਿੱਟੀ ਹੈ, ਕਦੀ ਕੁਛ ਹੈ, ਕਦੀ ਕੁਛ ਹੈ। ਐਟਲੀਸਟ ਬੱਚੇ ਤੇ ਜਾਣ ਉਹਨਾਂ ਦੀ ਪੜ੍ਹਾਈ ਦਾ ਲੋਸ ਨਹੀਂ ਹੋਣਾ ਚਾਹੀਦਾ।
ਹਾਂ ਨਹੀਂ -ਨਹੀਂ ਬਿਲਕੁਲ।
ਸਾਨੂੰ ਕਦੇ ਕਿਸੇ ਘਰ ਸਤਸੰਗ ਤੇ ਜਾਣਾ ਹੈ। ਕਦੀ ਕਿੱਥੇ ਜਾਣਾ ਹੈ ਤਾਂ ਐਟਲੀਸਟ ਉਹ ਲੋਕ ਤੇ ਪੜ੍ਹਨ ਅੱਛੇ ਸੇ।
ਨਹੀਂ -ਨਹੀਂ ਚੰਗਾ ਹੈ। ਐਕਚੁਲੀ ਇੱਥੇ ਨਾ ਟਿਊਸ਼ਨ ਹੈਗੀ ਨੀ ਇੰਨੀ ਚੰਗੀ ਸਹੀ ਗੱਲਾਂ ਤੇ ਮੈਂ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਮੈਂ ਲਾ ਦੇਵਾਂ ਪਰ ਮੈਨੂੰ ਕੋਈ ਟੰਕੀ ਚੰਗੀ ਨਹੀਂ ਮਿਲ ਰਹੀ ਜਿੰਨਾ ਉਹ ਪੜ੍ਹਾ ਰਹੇ ਨੇ ਉਹਨਾਂ ਤੇ ਮੈਂ ਹੀ ਪੜ੍ਹਾ ਦਿੰਦੀ ਆ ਲਾਈਕ ਉਹਨਾਂ ਦੇ ਵੀਕਲੀ ਟੈਸਟ ਬਾਰੇ ਮੈਂ ਤਿਆਰੀ ਕਰਾ ਦਿੰਦੀ ਹੈ ਮੈਨੂੰ ਚਾਹੀਦਾ ਹੈ ਥੋੜਾ ਜ਼ਿਆਦਾ ਪੜ੍ਹਾਈਏ ਜਿਵੇਂ ਅੱਜ ਕੱਲ੍ਹ ਅ ਓਲਪਿਕ ਆਰਟ ਪੇਪਰ ਦੀ ਤਿਆਰੀ ਨਹੀਂ ਕੁਛ ਹਟ ਕੇ ਬੱਚਿਆਂ ਨੂੰ ਕੁਛ ਹਤ ਕੇ ਮਿਲੇ ਮੈਂ ਉਹ ਚਾਹੁੰਦੀ ਹਾਂ ਪਰ ਉਹ ਹੈਗੀ ਨੀ ਆ ਇੱਥੇ
ਨਹੀਂ ਲੇਕਿਨ ਕਈ ਕਈ ਟਿਊਸ਼ਨ ਇਹ ਚੀਜ਼ ਕਰਦੇ ਨੇ ਲਾਈਕ ਪੂਰਾ ਪੈਕੇਜ ਦਿੰਦੇ ਨੇ ਉਹਦੀ ਸਾਨੂੰ ਓਲੰਪੀਆਡ ਦੀ ਤਿਆਰੀ ਵੀ ਕਰਾਉਂਦੇ ਨੇ ਸਭ ਕਰਵਾਂਦੇ ਨੇ।
ਉਹੀ ਨਾ ਉਓਹੀ ਨਾ ਉੱਥੇ ਹੈਗਾ ਨਹੀਂੀ ਹੈ।
ਵੀ ਉਹ ਚੀਜ਼ ਤੇ ਦੇਖੋ ਸਾਡੇ ਇੱਥੇ ਵੀ ਨਹੀਂ ਹੈ, ਉਹ ਚੀਜ਼ ਤੇ ਸਾਡੇ ਇੱਥੇ ਵੀ ਨਹੀਂ ਹੈ। ਬਟ ਤੁਸੀਂ ਔਨਲਾਈਨ ਵੀ ਟਿਊਸ਼ਨਾਂ ਲੈ ਸਕਦੇ ਹੋ ਪਤਾ ਬੱਚੇ ਦੀਆਂ ਮੈਂ ਤੇ ਹੁਣ ਮੇਰਾ ਬੇਟਾ ਏ ਸਟੈਂਡਰਡ ਤੇ ਵ ਤੇ ਤੁਹਾਡਾ ਵੀ ਏਥ ਸਟੈਂਡਰਡ ਤੇ ਹੀ ਹੈ ਸ਼ਾਇਦ
ਹਾਂਜੀ -ਹਾਂਜੀ ਇਹ ਸਿਮ
ਹਾਂ- ਹਾਂ। ਤੇ ਅੱਗੋਂ ਮੈਂ ਉਹਨੂੰ ਬੋਲ ਰਹੀ ਸੀ ਕਿ ਤੂੰ ਨੈਕਸਟ ਟਾਈਮ ਤੋਂ ਅੱਛੇ ਸ ਕੋਈ ਆਨਲਾਈਨ ਕਲਾਸ ਦੇਖ ਉੱਥੇ ਜੁਆਇਨ ਕਰ ਪੂਰਾ ਪੈਕੇਜ ਰਹਿੰਦਾ ਹੈ ਪੂਰੇ ਸਾਲ ਭਰ ਦਾ ਰ ਵਧੀਆ ਰਹਿੰਦਾ ਹੈ ਤੁਹਾਨੂੰ ਰਿਕੋਡਡ ਪ੍ਰੋਜੈਕਟਸ ਮਿਲ ਜਾਗੇ ਡਿਡ ਲੈਕਚਰਸ ਮਿਲ ਜਾਂਗੇ ਅਗਰ ਜੋ ਤੁਹਾਨੂੰ ਇਸ਼ੂ ਹੈ ਤੁਸੀਂ ਕਲੀਅਰ ਕਰ ਸਕਦੇ ਹੋ ਉਹ ਵੀ ਵਧੀਆ ਹੈ।
ਮਲੇ ਨਾ ਮੈਨੂੰਰ ਦ ਬੋ ਮ ਟ ਕੀਤਾ ਬਹੁਤ ਇੱਕ ਦੋ ਜ ਟਲ ਕਲਾਸ ਲਤੀ ਆ। ਪਰ ਕੁੱਝ ਹੋਇਆ ਨੀ ਐਕਚੁਲੀ ਕਲਾਸ ਵਿੱਚ ਇੰਨੇ ਸਾਰੇ ਬੱਚੇ ਸੀ
ਨਹੀਂ- ਨਹੀਂ ਇਹਦੇ ਵਿੱਚ ਲਿਮਟਡ ਟੂਡਦੇ ਲਵ ਕਲਾਸ ਰਹਿੰਦੀ ਹੈ ਅਗਰ ਸਪੋ ਰੀਜ਼ ਨਾਲ ਤੁਹਾਡੀ ਲਾਈਫ ਕਲੱਬ ਨਹੀਂ ਜੁਆਇਨ ਹੋ ਪਾਾਈ ਤੁਸੀਂ ਕਿੱਥੇ ਚਲੇ ਗਏ ਤੇ ਉਹ ਤੁਹਾਨੂੰ ਰਿਕੋਡਿਡ ਲੈਕਚਰਸ ਵੀ ਮਿਲਦੇ ਨੇ ਕਿ ਤੁਸੀਂ ਆਰਾਮ ਸ ਬਾਦ ਚੋਂ ਬੈਠ ਕੇ ਸੁਣ ਸਕਤੀ ਹੋ ਉਹ ਮੈਨੂੰ ਕੁਛ ਮਿਲਲੇਗਾ ਨਾ ਮੈਂ ਕਿਹਾਿਆ ਹੁਣ ਮੈਂ ਅਜਿਤ ਤੇ ਤੁਹਾਡਾ ਸੀ ਬੀ ਐੱਸ ਈ ਬੋਰਡ ਪੜ੍ਹਦਾ ਬੱਚਾ।
ਹਾਂ ਸੀ ਬੀ ਐੱਸ ਬੋਰਡ ਹੈ ਐਨ ਸੀ ਆਰ ਟੀ ਹਮ
ਹ ਤੇ ਮੇਰਾ ਵੀ ਸੀ ਬੀ ਐੱਸ ਈ ਤੇ ਉਹਨਾਂ ਲ ਸੀ ਸਟਡਡ ਅਸੀਂਥ ਸਟੈਂਡਰਡ ਤੋਂ ਮੂਵ ਕਰਾਂਗੇ। ਨਾਈਨਥ ਤੂੰ ਉਹ ਚਾਲੂ ਕਰ ਲਈ ਆ ਅਪ੍ਰੈਲ ਤੋਂ ਹੀ ਉਹ ਲੋਕ ਨਾ ਨਵੰਬਰ- ਦਸੰਬਰ ਤੱਕ ਵਧੀਆ ਕੋਰਸ ਪੂਰਾ ਕੰਪਲੀਟ ਕਰਾ ਦਿੰਦੇ ਨੇ।
ਹਾਂ, ਉਹ ਤੇ ਹੈ। ਐਕਚੁਲੀ ਮੈਂ ਟਰਾਏ ਤੇ ਕੀਤਾ ਹੈ। ਕਾਫੀ ਪਾਪੂਲਰ ਵਾਲੇ ਟ ਕੀਤੇ ਨੇ ਜਿਹੜੇ ਬਹੁਤ ਪਾਪੂਲਰ ਨੇ ਤੁਹਾਨੂੰ ਵੀ ਪਤਾ ਹੋਏਗਾ। ਤੇ ਮੈਂ ਟ੍ਰ ਵੀ ਕੀਤਾ ਦਾ ਕਲਾਸ ਲਆਂ ਨੇ ਟ ਕਲਾਸ। ਬ ਪਹਿਲੀ ਗੱਲ ਤੇ ਔਨਲਾਈਨ ਹੈ। ਔਨਲਾਈਨ ਹਾਂ। ਔਨਲਾਈਨ ਤੇ ਔਫਲਾਈਨ ਵਿਚ ਬਹੁਤ ਡਿਫਰਨਸ ਹੁੰਦਾ।
ਬੜਾ- ਬੜਾ ਫਰਕ ਹੁੰਦਾ ਹੈ। ਬੱਚੇ ਦਾ ਜੋ ਕੋਂਸਟ੍ਰੇਸ਼ਨ ਹੁੰਦਾ ਹੈ। ਉਹ ਜੋ ਸੀਰੀਸਲੀ ਬੱਚਾ ਪੜਦਾ ਉਹਦੇ ਬਹੁਤ ਡਿਫਰਸ
ਹਾਂ। ਤਾਂ ਉਹ ਪਹਿਲੀ ਗੱਲ ਤਾਂ ਮੈਨੂੰ ਡਿਫਰੈਂਸ ਲੱਗਿਆ। ਪਰ ਚੱਲ ਮੈਂ ਕਿਹਾ ਮੇਰੇ ਕੋਲ ਟਾਈਮ ਘੱਟ ਸੀ ਤੇ ਮੈਂ ਕਿਹਾ ਤੂੰ ਕਰਕੇ ਵੇਖ ਲੈ। ਪਰ ਉਸਨੇ ਲਿੱਤੀਆਂ। ਪਰ ਉਹ ਹੀ ਪਰੋਲਮ ਸੀ ਕਿ ਉਹ ਕਨਵਸ਼ਸ਼ਨ ਨਹੀਂ ਕਰ ਪਾ ਰਿਹਾ ਸੀ ਡਰੇਕਟਲੀ ਵਿਦ ਦਾ ਟੀਚਰ। ਬਿਕੋਸ ਬਹੁਤ ਸਾਰੇ ਬੱਚੇ ਉਨਲਾਈਨ ਕਲਾਸ ਇਕ ਹੀ ਬੈਚ ਵਿਚ ਜੁਆਇਨ ਕਰ ਰਹੇ ਨੇ। ਤੇ ਉਹ ਇੰਟਰੈਕਟ ਹੀ ਨਹੀਂ ਕਰ ਪਾ ਰਿਹਾ ਟੀਚਰ ਨਾਲ।
ਮੇਰੀ ਇੱਕ ਜਾਣ- ਪਹਿਚਾਣ ਦੀ ਹੈਵੇ ਉਹ ਕਰ ਰਹੀਏ, ਉਹ ਨਾਇਨਥ ਸਟੈਂਡਰਡ ਤੇ ਤੇ ਮੈਂ ਕਿਹਾ ਮੈਨੂੰ ਪਤਾ ਵੀ ਚੱਲ ਜਾਏਗਾ।
ਤੇ ਉਹਦੀ ਕਲਾਸ ਵਿੱਚ ਕਿੰਨੇ ਬੱਚੇ ਬੈਠਦੇ ਨੇ ਇੱਕ ਫ ਇੱਕ ਟਾਈਮ ਤੇ ਇੱਕ ਮਤਲਬ ਇੱਕ,
ਅ ਘੱਟ ਹੀ ਨੇ, ਬਟ ਇੰਨੇ ਜ਼ਿਆਦਾ ਨਹੀਂ ਨੇ ਕਿ ਤੁਸੀਂ ਕਨਵਰਸੇਸ਼ਨ ਨਾ ਕਰ ਪਾਓ।
ਉਹਨਾ ਦੇ ਬਹੁਤ ਸੀ, ਬਿਕੋਸ ਪੋਪੁਲਰ ਹੈ ਸ਼ਇਦ ਇਸ ਵਾਸਤੇ ਏ ਡੋਟ ਨੋ।
ਨਹੀਂ ਇਹ ਵੀ ਬੜੀ ਪੋਪੁਲਰ ਹੈ, ਇਹ ਜਿੱਥੇ ਕਰ ਰਹੇ ਨੇ, ਨਾ ਇਹ ਵੀ ਬੜਾ ਪੋਪੁਲਰ ਹੈ।
ਜਾਂ ਸ਼ਾਇਦ ਟਰਾਈ ਕਲਾਸ ਸੀ ਇਹ ਵੀ ਹੋ ਸਕਦਾ ਹੈ। ਮੀਨ ਆਈ ਡੋਂਟ ਨੋ ਮਿਲਣਗੇ ਤਾਂ ਘੱਟ ਸਟੂਡੈਂਟਸ ਹੋਣ, ਇਹ ਤੇ ਨਹੀਂ ਪਤਾ ਬਟ ਉ ਉਹਦੇ ਵਿੱਚ ਤੇ ਬਹੁਤ ਹੀ ਅ ਈਵਨ ਉਹਨਾਂ ਨੇ ਇਹ ਓਨ ਕਰ ਰੱਖਿਆ ਸੀ ਤੁਸੀਂ ਕੈਮਰਾ ਓਨ ਕਰਕੇ ਗੱਲ ਕਰ ਸਕਦੇ ਹੋ। ਬਟ ਜਦ ਤੁਸੀਂ ਕਿਸ ਮੀਟਿੰਗ ਕਰਦੇ ਹੋ, ਗੂਗਲ ਮੀਟ ਜਾਂ ਜ਼ ਕੁਛ ਵੀ ਯੂ ਕਰਕੇ ਮੀਟਿੰਗ ਕਰਦੇ ਹੋ, ਤੇ ਇੰਟਰੈਕਸ਼ਨ ਕਰਦੇ ਹੋ ਨਾ, ਤੇ ਜਦ ਵੀ ਕੋਈ ਬੋਲਦਾ ਹੈ ਨਾ, ਉਹਦੇ ਵੱਲ ਕੈਮਰਾ ਚੱਲ ਜਾਂਦਾ ਹੈ, ਜਿਸ ਤੂੰ ਵੇਖਿਆ ਹੋਵੇ ਤੇ ਜਦ ਸਾਰੇ ਬੱਚੇ ਇੱਕ ਸਾਥ ਓਨ ਕਰਨਗੇ ਤੇ ਟੀਚਰ ਨੂੰ ਕਿਵੇਂ ਪਤਾ, ਕਿਸ ਨਾਲ ਗੱਲ ਕਰਨੀ ਹੈ। ਤੇ ਜ਼ਿਆਦਾ ਸਟੂਡੈਟਸ ਨੂੰ ਸਕਰੀਨ ਤੇ ਨਜ਼ਰ ਵੀ ਨਹੀਂ ਆਏਗਾ।
ਹਾਂ-ਹਾਂ-ਹਾਂ-ਹਾਂ ਸਹੀ ਗੱਲ ਹੈ।
ਉਹ ਸੀ ਪ੍ਰੋਬਲਮ, ਤੇ ਮੈਨੂੰ ਨਹੀਂ ਸੈਟਿਸਫਾਈਡ ਲੱਗਿਆ। ਕਿਉਂਕਿ ਨਾ ਮੇਰਾ ਵਾਲਾ ਮੇਰਾ ਬੱਚਾ ਤਾਂ ਸ਼ਾਇ ਹੀ ਬਹੁਤ ਹੈ, ਉਹ ਪੁੱਛਦਾ ਵੀ ਨੀ।
ਅੱਛਾ, ਨਹੀਂ ਮੇਰਾ ਬੱਚਾ ਤੇ, ਇੰਝਾ ਜੇ ਕਿ ਉਹ ਬੋਲਡ ਉਹ ਗੱਲ ਕਰ ਲੈਂਦਾ। ਪੁਆਇੰਟ ਔਫ ਵਿਊ ਰੱਖਣਾ ਆਉਂਦਾ ਸਣਨ ਨੂੰ ਲਾਈਕ। ਉਹ ਸਭਦੇ ਨਾਲ ਤੁਸੀਂ ਗੱਲ ਕਰ ਲਏਗਾ।
ਉਹ ਮੇਰਾ ਵਾਲਾ
ਬੱਚੇ ਦਾ ਆਪਣਾ ਨੇਚਰ ਹੁੰਦਾ ਹੈ, ਹਾਂ ਹਰ ਬੱਚੇ ਦਾ ਨੇਚ ਚਲੋ ਹੁੰਦਾ ਨਾ, ਕਈ ਬੱਚੇ ਥੋੜੇ ਸ਼ਾਏ ਹੁੰਦੇ ਨੇ ਨਹੀਂ ਗੱਲ ਕਰਦੇ। ਫਿਰ ਜਦ ਤੱਕ ਆਪਣੇ ਐਕਸਪ੍ਰੈਸ ਨਹੀਂ ਕਰੋਗੇ ਵਿਊਜ਼ ਤੇ ਫਿਰ ਸਾਹਮਣੇ ਵਾਲੇ ਨੂੰ ਸਮਝ ਨੀ ਆਏਗਾ।
ਉਹੀ ਤੇ, ਤੇ ਇਸ ਲਈ ਮੈਂ ਮੈਨੂੰ ਸੈਟਿਸਫਾਈ ਲੱਗਿਆ ਨੀ ਬ ਅੱਜ ਕੱਲ੍ਹ ਨਾ ਪ੍ਰੋਬਲਮ ਆਈ ਹੈ ਕਿ ਅਨਲਾਈਨ ਹੀ ਮਿਲ ਰਿਹਾ ਹੈ। ਔਫਲਾਈਨ ਜ਼ਿਆਦਾ ਚੰਗਾ ਮਿਲ ਨੀ ਰਿਹਾ।
ਹਾਂ, ਬਸ ਉਹੀ ਚੀ ਅਗਰ ਅੱਛੇ- ਅੱਛੇ ਟਿਊਸ਼ਨ ਚਾਹੀਦੇ ਨੇ ਤੁਹਾਨੂੰ ਆਨਲਾਈਨ ਹੀ ਦੇਖ ਕਰਨਾ ਪਏਗਾ ਉਹੀ ਇਸ਼ੂ ਆ ਜਾਂਦਾ ਨਹੀਂ ਮੈਂ ਅਗਲੇ ਸਾਲ ਤੋਂ ਕਰਵਾ ਦਾਂਗੀ, ਅਗਲੇ ਸਾਲ ਉਹਦਾ ਸਿਕਸ ਹੋਏਗਾ ਨਾ ਤਬ ਤੇ ਫਿਰ ਉਹਦੇ ਦੇਖਾਂਗੇ। ਹਜੇ, ਸੋਰੀ ਨਾਈਨਥ ਹੋਏਗਾ ਨਾ, ਅਜੇ ਏੜਥ ਕਰ ਲਵੇ ਹਾਂ, ਹਾਂ।
ਤੇ ਉਹੀ ਹੈ, ਮੈਂ ਵੀ ਹਾਲੇ ਮੈਂ ਲਾਸਟ ਕਲਾਸ ਤੱਕ ਉਹਨੂੰ ਪੜ੍ਹਾ ਦਿੱਤਾ, ਹੁਣ ਮੈਨੂੰ ਵੀ ਲੱਗ ਰਿਹਾ, ਥੋੜਾ ਜਿਹਾ, ਬਿਕੋਜ ਇਸ ਵਾਰ ਨਾ ਸਿਲੇਬਸ ਚੇਂਜ ਹੋ ਗਿਆ, ਫਿਰ ਤੋਂ ਫਿਰ ਤੋਂ ਚੇਂਜ ਹੋ ਗਿਆ ਹੈ, ਹਾਂ, ਪੂਰਾ ਬੁੱਕ ਬੁਕਸ ਬਦਲ ਗਈ ਹੈ ਹੁਣ ਕੋਈ ਗੁਣੀਤਾ ਪ੍ਰਕਾਸ਼ ਆ ਗਈ ਹੈ। ਉਹਦੀ ਬੁੱਕਸ ਚੱਲ ਰਹੀਆਂ ਨੇ ਹੁਣ-ਹੁਣ ਬਦਲ ਗਈ ਹੈ, ਹਾਂ ਤੇ ਉਹੀ ਤਾਂ ਪੂਰਾ ਪੈਟਰਨ ਚੇਂਜ ਹੋ ਗਿਆ। ਤੇ ਮੈਨੂੰ ਇਸ ਸਾਲ ਲੱਗ ਰਿਹਾ ਹੈ ਕਿ ਪਤਾ ਨੀ ਮੈਂ ਕਿਵੇਂ ਪੜ੍ਹਾਵਾਂਗੀ ਉਹਨੂੰ ਬਿਕੋਜ ਡਿਫਰੈਂਟ ਹੋ ਗਿਆ ਮੈਨੂੰ ਨਹੀਂ ਪਤਾ ਕਿ ਕੀਵੇਂ ਮਤਲਬ ਸਿਲੇਬਸ ਬਹੁਤ ਅਸੀਂ ਜੋ ਪੜ੍ਹਿਆ ਹੈ ਉਹ ਡਿਫਰੈਂਟ ਹੈ, ਹੁਣ ਜੇ ਪੜ੍ਹ ਰਹੇ ਹਾਂ ਸਾਨੂੰ ਉਹ ਨਹੀਂ ਸੀ ਨਹੀਂ ਸੀ ਜਿਹੜਾ ਹੁਣ ਪੇਪਰ ਚ ਆ ਰਿਹਾ, ਤੇ ਇਹ ਦੂਜੀ ਆ ਤੀਜੀ ਵਾਰ ਏ ਬਦਲ ਰਿਹਾ ਪੜਾਈ ਮਤਲਬ ਸਾਡੀ ਪੜ੍ਹਾਈ ਦੇ ਬਾਅਦ ਦੂਜੀ ਤੀਜੀ ਵਾਰੇ ਪੂਰਾ ਪੈਟਰਨ ਬਦਲ ਗਿਆ ਸਿਲੇਬਸ ਦਾ। ਤੇ ਹੁਣ ਮੈਨੂੰ ਲੱਗ ਰਿਹਾ ਮੈਨੂੰ ਟਿਊਸ਼ਨ ਡੋ ਹਾਂ ਪਰ ਇੱਕ ਹੋਰ ਪ੍ਰੋਬਲਮ ਹੈ ਜੇ ਸਿਲੇਬਸ ਬਦਲਿਆ ਸੀ ਬੀ ਐ ਸੀ ਦਾ ਤੇ ਜੇ ਟਿਊਸ਼ਨ ਟੀਚਰ ਹੈ ਉਹ ਤੇ ਉਹ ਪੁਰਾਣੀਆਂ ਹੀ ਨਹੀਂ ਹੈਗੀਆਂ ਕੋਈ ਨਿਊ ਤੇ ਨਹੀਂ ਹੈਗੀ।
ਨਹੀਂ ਤੇ ਫਿਰ ਉਹ ਅਪਡੇਟ ਨਹੀਂ-ਨਹੀਂ ਸਕੂਲਾਂ ਚ ਤੇ ਟੀਚਰ ਨੂੰ ਟ੍ਰੇਨਿੰਗ ਦਿੱਤੀ ਜਾ ਗਈ ਐ ਸਾਡੇ ਬੱਚਿਆਂ ਦੇ ਸਕੂਲਾਂ ਚ ਤੇ ਬੱਚਿਆਂ ਟੀਚਰਸ ਨੂੰ ਟ੍ਰੇਨਿੰਗ ਦਿੱਤੀ ਗਈ ਏ ਕਿ ਉਹਨਾਂ ਨੂੰ ਨਿਊ ਸਿਲੇਬਸ ਦੇ ਅਕੋਰਡਿੰਗ ਥੋੜਾ
ਹਾਂ ਥੋੜ੍ਹਾ ਬਹੁਤ ਥੋੜ੍ਹਾ ਬਹੁਤ ਸਭ ਨੂੰ ਪਤਾ ਹੁੰਦਾ ਐ ਬਟ ਜੋ ਸਕੂਲ ਚ ਪੜ੍ਹਾਂਦੇ ਨੇ ਤੁਸੀਂ ਤੁਹਾਨੂੰ ਪਤਾ ਇੱਕ ਕਲਾਸ ਚ ਚਾਲੀ ਪੰਜਾਹ ਬੱਚੇ ਟੀਚਰ ਕਿੰਨਾ ਫੋਕਸ ਕਰ ਸਕਦੀ ਐ ਸਾਨੂੰ ਟਿਊਸ਼ਨ ਚਾਹੀਦੀ ਏ ਨਾ
ਇਸ ਕਰਕੇ ਹੀ ਤੇ ਟਿਊਸ਼ਨ ਲਗਵਾਉਣੀ ਜ਼ਰੂਰੀ ਹੈ ਨਾ ਇਸ ਕਰਕੇ ਟਿਊਸ਼ਨ ਲਗਵਾਉਣੀ ਜ਼ਰੂਰੀ ਐ
ਪਰ ਜੇ ਟਿਊਸ਼ਨ ਹੈਗੀ ਉਹ ਨੂੰ ਥੋੜੀ ਨਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਨਿਊ ਅਪਡੇਟਿਡ ਸਿਲੇਬਸ ਦੀ ਐਵੇ ਵੀ ਤੇ ਇੱਕ ਪਆਇੰਟ
ਤੇ ਅੱਜ ਕੱਲ੍ਹ ਦੇਖੋ ਮੋਬਾਇਲ ਦਾ ਜ਼ਮਾਨਾ ਇੰਟਰਨੈਟ ਦਾ ਜ਼ਮਾਨਾ ਹੈ ਹੋ ਸਕਦਾ ਉਹਦੇ ਚ
ਮੈਂ ਹੀ ਮੈਂ ਹੀ ਆਓ ਮੈਂ ਹੀ ਆਓ ਜਿਹੜੀ ਆ ਕਰਦੀ ਪਈ ਆਂ ਮੋਬਾਇਲ ਤੇ ਚੈਟ ਜੀ ਪੀ ਟੀ ਯੂਜ ਕਰਕੇ ਪੜਾ ਰਹੀ ਆਂ ਠੀਕ ਆ
ਅੱਛਾ ਆਹ ਤੇ ਬੜੀ ਹੈਲਪ ਅਰੇ ਬੱਚੇ ਨੂੰ ਅਰੇ ਮੇਰਾ ਬੇਟਾ ਵੀ ਨਾ ਜੇ ਕਈ ਕੋਂਸੈਪਟ ਓਨੂੰ ਕਲੀਅਰ ਨਹੀਂ ਹੁੰਦੇ ਨਾ ਤੇ ਉਹ ਪੂਰਾ ਚੈਟ ਜੀ ਪੀ ਟੀ ਵਗੈਰਾ ਤੋਂ ਜਾਂ ਨੈੱਟ ਤੋਂ ਨਿਕਾਲ ਕੇ ਪੂਰਾ ਪੜ੍ਹੇਗਾ ਕਿ ਇਹਦਾ ਕੀ ਸੀ ਤੇ ਉਹ ਆਪੇ ਹੀ ਕਰ ਲੈਂਦਾ ਮੈਨੂ ਨੀ ਮਤਲਬ ਥੋੜਾ ਉਹਦਾ ਡਿਸਕ੍ਰਿਪਸ਼ਨ ਪੜ੍ਹ ਲੈਂਦਾ ਤਾਂ ਉਹਨੂੰ ਈਜ਼ੀ ਹੋ ਜਾਂਦਾ ਸਮਝਣਾ ਉਵੇਂ ਕਰਦਾ ਜੇ ਉਹ
ਹਾਂ ਸੇਮ ਉਹੀ ਏਹੀ ਬਸ ਇਹੀ ਇੱਕ ਤਰੀਕਾ ਹੈ ਹੁਣ ਤਾ ਮੈਨੂੰ ਲੱਗਦਾ ਇਸ ਵਾਰ ਵੀ ਟਿਊਸ਼ਨ ਮਿਲਨਾ ਬਹੁਤ ਮੁ
ਹੁੰਦੇ ਨੇ ਤੇ ਉਹਨੂੰ ਸ਼ੋਰਟ ਲਿਸਟ ਕਰ ਲੈਂਦਾ ਕਿ ਹਾਂ ਇਹਨੂੰ ਛੋਟ ਤਾਂ ਕਰ ਲਾਂ ਇਹਨੂੰ ਆਪਣੇ ਹਿਸਾਬ ਨਾਲ ਲਿਖ ਲਾਂ ਉਹ ਐਵੇਂ ਕਰਦਾ ਹੈ
ਚੰਗੀ ਗੱਲ ਏ
ਹਾਂ ਔਰ ਦੇਖੋ ਬੱਚੇ ਦਾ ਇੰਟਰਸਟ ਹੋਣਾ ਬਹੁਤ ਜ਼ਰੂਰੀ ਏ ਅਸੀਂ ਜਿੰਨਾ ਮਰਜ਼ੀ ਪ੍ਰੈਸ਼ਰ ਪਾ ਲਈਏ ਜਦ ਤੱਕ ਬੱਚੇ ਦਾ ਇੰਟਰਸਟ ਨਹੀਂ ਹੋਏਗਾ ਨਾ ਪਰਸਨਲ ਤੇ ਅਸੀਂ ਕੁਛ ਨਹੀਂ ਕਰ ਸਕਦੇ ਚਾਹੇ ਮੇਰਾ ਬੱਚਾ ਹੈ ਚਾਹੇ ਤੁਹਾਡਾ ਬੱਚਾ ਹੈ
ਔਰ ਉਹ ਕਿਵੇਂ ਲਾ ਸਕਦੇ ਆ
ਉਹ ਕਿਵੇਂ ਲਿਆ ਸਕਦੇ ਆ ਉਹਦਾ ਸੈਲਫ ਇੰਟਰਸਟ ਅਸੀਂ ਇਹਦੇ ਵਿੱਚ ਇਹਦੇ ਐਫਰਟ ਇਹਦੇ ਕਰ ਸਕਦੇ ਹ ਕਿ ਉਹਨੂੰ ਹਰ ਕਨਸੈਪਟ ਕਲੀਅਰ ਕਰਦੇ ਚਲੇ ਜਾਈਏ ਉਹਨੂੰ ਕੁਛ ਪ੍ਰੋਬਲਮ ਨਾ ਹੋਏ ਉਹਨੂੰ ਜੋ ਚੀਜ਼ ਦੇਖੋ ਡਿਫੀਕਲਟ ਲੱਗੇਗੀ ਨਾ ਇੱਕ ਵਾਰ ਅਗਰ ਉਹ ਡੀਮੋਟੀਵੇਟ ਹੋ ਗਿਆ ਨਾ ਤੁ ਉਹਨੂੰ ਲੱਗੇਗਾ ਕਿ ਨਹੀਂ ਯਾਰ ਪੜ੍ਹਾਈ ਮੇਰੇ ਬੱਸ ਦੀ ਨਹੀਂ ਹੈ ਮੈਂ ਮੈਂ ਸ ਤੁਸੀਂ ਦੱਸਾਂ ਮੈਂ ਆਪਣੇ ਬੇਟੇ ਨੂੰ ਟੱਚ ਵੁਡ ਮੈਂ ਸਟਾਰਟਿੰਗ ਤੋਂ ਹੀ ਐਦਾਂ ਰੱਖਿਆ ਕਿ ਉਹਨੂੰ ਹਮੇਸ਼ਾ ਮੈਂ ਸੋਚਦੀ ਹ ਕਿ ਜ ਉਹਨੂੰ ਕੇ ਜੀ ਟੂ ਤੱਕ ਰਹੇਗਾ ਤੇ ਇੱਕ ਪੜ੍ਹਾਓ ਜਬ ਉਹ ਫਰਸਟ ਤੋਂ ਜਾਏਗਾ ਤੇ ਉਹਦਾ ਦੂਜਾ ਪੜਾਅ ਚਾਲੂ ਹੋਏਗਾ ਔਰ ਉਹ ਫਿਫ ਤੱਕ ਰਹੇਗਾ ਫਿਫਥ ਤੋਂ ਬਾਅਦ ਉਹਦਾ ਇੰਟਰਸਟ ਬਣਨਾ ਬਹੁਤ ਜ਼ਰੂਰੀ ਹੈ ਨਹੀਂ ਤੇ ਉਹ ਡੋਲ ਜਾਏਗਾ ਅਗਰ ਇੱਕ ਵਾਰ ਉਹਦੇ ਗੰਦੇ ਮਾਰਕਸ ਆ ਗਏ ਜਾਂ ਉਹ ਉਹਨੂੰ ਨਹੀਂ ਕੋਂਨਸੈਪਟ ਸਮਝ ਆਇਆ ਕਿਉਂਕਿ ਫਿਫਥ ਤੋਂ ਬਾਅਦ ਐਨ ਸੀ ਆਰ ਟੀ ਲੱਗ ਜਾਂਦੀ ਐ। ਉਸ ਸਮੇਂ ਮੈਂ ਉਹਨੂੰ ਪਕੜਿਆ ਕਿ ਨਹੀਂ ਇੱਥੇ ਨਾ ਇਹ ਨਹੀਂ ਡੁਲਣਾ ਚਾਹੀਦਾ। ਹੁਣ ਟੱਚ ਵੁੱਡ ਵਾਹਿਗੁਰੂ ਦੀ ਕਿਰਪਾ ਨਾਲੋਂ ਏਠ ਦੇ ਵਿੱਚ ਹੁਣ ਐਵੇਂ ਇਹਨੂੰ ਟੈਨਥ ਕਰਾਉਣੀ ਐ ਟੈਨਥ ਤੋਂ ਬਾਅਦ ਇਹਦਾ ਇੰਟਰਸਟ ਡਿਵਲਪ ਕਰਨਾ ਕੀ ਇਹ ਅੱ ਕਿ ਡਿਗਰੀਜ਼ ਲਵੇ।
ਮਾਸਟਰਸ ਕਰੇ।
ਇਹੀ ਤੇ ਮੁਸ਼ਕਿਲ ਐ ਐਵੇਂ ਤੇ ਮੇਰੇ ਮੇਰੇ ਬੇਟੇ ਦਾ ਹਾਂ, ਕੁਛ ਵੀ ਨਹੀਂ ਐ। ਕੁਝ ਵੀ ਨਹੀਂ ਐ। ਐਵੇਂ ਉਸਦੇ ਨੰਬਰ ਤੇ ਬਹੁਤ ਅੱਛੇ ਆਉਂਦੇ ਰਹੇ, ਪਰ ਸਕੂਲ ਬਟ ਬਟ ਸਟਿਲ ਮੈਨੂੰ ਲੱਗਦਾ ਏ
ਬਿਜਨਸ ਹੋਣ ਜੋ ਮਰਜ਼ੀ ਹੋਏ ਲੇਕਿਨ ਪੜ੍ਹਨਾ ਬਹੁਤ ਜ਼ਰੂਰੀ ਐ ਅਗਰ ਤੁਸੀਂ ਨਿਊ ਟੈਕਨੋਲੋਜੀ, ਨਿਊ ਉਹਨੂੰ ਐਡ ਐਕਸੈਪਟ ਕਰਨਾ ਚਾਹੁੰਦੇ ਓ।
ਓ ਤੇ ਹੈ। ਮੈ ਮੈਨੂੰ ਇਹੀ ਇੱਕ ਚੈਲੇਂਜ ਲੱਗਦਾ ਐ, ਨੰਬਰ ਤੇ ਆ ਜਾਂਦੇ ਨੇ ਨੰਬਰ ਲਾਉਣਾ ਮੁਸ਼ਕਿਲ ਸੌਖਾ ਐ, ਨੰਬਰ ਕੀ ਐ ਤੁਸੀਂ ਲੋਨ ਕੀਤਾ ਪੇਪਰ ਦਿੱਤਾ ਨੰਬਰ ਆ ਗਏ। ਬਟ ਜ਼ਰੂਰੀ ਨਹੀਂ ਕਿ ਨੰਬਰ ਆ ਗਏ ਤਾਂ ਨੌਲੇਜ ਵੀ ਆ ਗਈ ਇਟਸ ਨੋਟ ਸੇਮ ਏ, ਹਨਾ ਪੇਪਰ ਤੇ ਪਾਸ ਹੋ ਜਾਏਗੇ। ਤੇ ਨੰਬਰ ਤੇ ਇਹਨਾਂ ਦੇ ਆ ਰਹੇ ਨੇ ਬਟ ਪਤਾ ਨੀ ਮੈਨੂੰ ਨੀ ਪਤਾ ਕਿ ਉਹ ਕਿੰਨਾ ਉਹ ਨੌਲੇਜ ਤੁਸੀਂ ਐਕਸੈਪਟ ਕਰ ਰਹੇ ਆ ਹਾਂ। ਕਿਉਂਕਿ ਸਕੂਲ ਵਾਲੇ ਤੋਂ ਨੰਬਰ ਨੂੰ ਨੰਬਰ ਤੋਂ ਫ਼ਰਕ ਪੈਂਦਾ, ਉਹਨਾ ਨੂੰ ਹੋਰ ਕੋਈ ਫ਼ਰਕ ਨਹੀਂ ਪੈਂਦਾ।
ਸਹੀ ਗੱਲ ਐ, ਉਹਨਾਂ ਦਾ ਰਿਜ਼ਲਟ ਮੈਟਰ ਕਰਦਾ ਐ। ਕਿ ਆਊਟਪੁੱਟ ਕੀ ਆ ਰਿਹਾ ਡੈਟਸੀਟ ਬਟ ਅਸੀਂ ਇਹ ਦੇਖਦੇ ਹਾਂ ਕਿ ਬੱਚਾ ਕਿੰਨਾ ਸਿੱਖ ਸਿਖ ਰਿਹਾ, ਹਾ ਉਹ ਮੈਟਰ ਕਰਨਾ ਚਾਹੀਦਾ।
ਬਸ ਵਧੀਆ, ਬਸ ਆਹੀ ਖੀਦੇ ਰੋ ਹਨਾ ਹਰ ਸਾਲ
ਹਾਂ।